ਮਨਜੀਤ ਸਿੰਘ, ਹਾਂ।
ਕਹਿ ਰਹੀ ਸੀ ਨਾ ਕਿ ਚੰਗਾ ਹੋਇਆ ਉਦਨ
ਤਰ੍ਹਾਂ ਹੀ ਨਾ, ਇਹਦੀ ਮਾਮੀ ਬੋਲਦੀ ਐ ਛੋਟੀ ਕਈ ਵਾਰੀ ਪਤਾਵੇ ਆਪ, ਜੀ ਉਦੀ ਨਾ ਲੇਕਿਨ ਉਹਦੀ ਆਵਾਜ਼ ਨਾ ਬਹੁਤ ਚੰਗੇ ਤਰੀਕੇ ਦੀ ਆ ਪਤਾ ਨਹੀਂ ਜਿਸ ਤਰ੍ਹਾਂ ਨਹੀਂ ਬਹੁਤ ਪਿਆਰ ਨਾਲ ਆਕਰਸ਼ਿਤ ਕਰਨ ਵਾਲੀ ਆਵਾਜ਼ ਏ। ਬਹੁ ਪਿਆਰ ਜਿਹੇ ਤਰੀਕੇ ਨਾਲ ਗੱਲਾਂ ਕਰਦੀ ਆ ਕਿ ਅਸੀਂ ਬੋਲੀ ਨੀ ਪੂਰੇ ਨੋ ਸੈਸ ਤਰੀਕੇ ਨਾਲ।
ਸੁਣ ਨਾ ਨਹੀਂ ਮੈਂ ਕਹਿਣ ਪਤਾ ਏ ਉਹ ਗੁੱਲੂ- ਗੁੱਲੂ ਵਾਗੇਰਾ। ਨੀ ਅੱਜ ਓ ਵੇਖਿਆ ਸੀ ਮੁੰਡਾ, ਮੈਂ ਘਰ ਆਈ ਤਾਂ ਮੇਰੇ ਕੋਲ ਫਿਰ ਪੁੱਛਣ ਡਿਆ ਸੀ ਕਿ ਕੀ ਹੋਇਆ। ਅ ਕੀ ਹੋਇਆ ਜਿੱਥੇ ਗਹੇ ਸੀ ਤੇ ਮੈਂ ਬੋਲਿਆ ਕਿ ਨਹੀਂ ਸਾਨੂੰ ਪਸੰਦ ਨਹੀਂ ਆਇਆ ਚੰਗਾ ਨਹੀਂ ਲੱਗਾ। ਤੇ ਕਹਿੰਦਾ ਤੇ ਘਰ ਦਾ ਕੀ ਸੀ ਮੈਂ ਕਿਹਾ ਉਹਨਾਂ ਦੀ ਆਪਣੀ ਕਰੇਨ ਸੀ। ਤੇ ਕਹ ਫਿਰ ਮੈਨੂੰ ਬੋਲਿਆ ਕਿ ਉਹ ਪੁੱਛਣ ਡੀ ਸੀ ਛੋਟੀ ਕਿ ਤੇਰੀ ਸੈਲਰੀ ਕਿੰਨੀ ਆ, ਤੇ ਫਿਰ ਮੈਂ ਕਿਹਾ ਕਿ ਉਹ ਕਹਿੰਦਾ ਕਿ ਹਾਂ ਨਹੀਂ ਸੈਲਰੀ ਹੈ ਪੁੱਛੀ ਸੀ ਠੀਕ ਹੈ। ਤੇ ਕੈਂਦਾ ਸੀ ਕਿ ਅ ਮੇ ਨਈ ਪਤਾ ਫੇਰ ਮੈਨੂੰ ਤੇ ਫੇਰ ਮੈਂ ਕਿਆ ਕਿ ਓ ਕੈਂਦਾ ਕਿ ਮੇਰੇ ਸਟਾਫ ਦੀ ਸੈਲਰੀ ਵੀ ਡੋ, ਦੋ-ਢਾਈ ਲੱਖ ਰਪਏ ਤੇ ਕੈਂਦਾ ਏਨੀ ਹੋ ਈ ਨੀ ਸਕਦੀ ਐ, ਇੱਥੇ ਤੇ ਏਨੀ ਸੈਲਰੀ ਈ ਨੀ ਮਿਲਦੀ ਐ ਸਟਾਫ ਨੂੰ। ਏ ਕੋਈ ਬਾਰ ਦਾ ਮੁਲਕ ਥੋੜੀ ਐ ਜੜੀ ਇੱਥੇ ਏਨੀ-ਏਨੀ ਸੈਲਰੀ ਦਊਗੇ। ਓ ਸਭ ਏਨੀਆਂ ਸੈਲਰੀਆਂ ਤੇ ਬਾਰ ਦੇ ਮੁਲਕ 'ਚ ਮਿਲਦੀਆਂ ਵਾ।
ਹਾਂ। ਸਈ ਗੱਲ ਐ ਪ੍ਰਾਈਵੇਟ 'ਚ ਬੰਦੇ ਕੋ ਕਿੰਨੀ ਕੁ ਗੱਡੀਆਂ ਹੋ ਗਿਆ ਇੱਕ ਹੋ ਗਿਆ, ਦੋ ਹੋ ਗਿਆ, ਤਿੰਨ ਹੋ ਗਿਆ ਉੱਥੇ ਜਾ ਕੇ ਚਾਰ ਹੋ ਗਿਆ, ਹਨਾ। ਤੇ ਇਨਸਾਨ ਅਗਰ ਵੀ-ਵੀ ਹਜਾਰ ਦੇ ਵੀ ਹਿਸਾਬ ਨਾਲ ਦਿੰਦਾ ਹੋਗਾ ਪੇਮੈਂਟ ਕਿਸੇ ਨੂੰ ਤੇ ਵੀ-ਵੀ ਹਜਾਰ ਦੇ ਤਾਬ ਨਾਲ ਵੀ ਅਗਰ ਪੰਜ ਕ, ਪੰਜ ਬੰਦੇ ਪੰਜ ਗੱਡੀਆਂ ਵਾ ਤੇਹ ਲੱਖ ਰਪਈਆ ਹੁੰਦਾ ਵਾ, ਹਨਾ। ਹੁਨ ਤੇ ਰੁ ਕੋ ਪੰਦਰਾਂ ਵੀ ਗੱਡੀਆਂ 'ਚ ਨਈ ਨਾ ਹੋ ਗਿਆਂ ਜੋ ਤੂੰ ਏਨਾ ਕੈ ਤਾ ਕਿ ਮੇਰੀ ਸਟਾਫ ਪੇਮੈਂਟ ਹੀ ਅ ਦੋ-ਢਾਈ ਲੱਖ ਰਪਈਆ ਵਾ।
ਪੂਛਣਾ ਚਾਹੀਦਾ ਸੀ ਕਿ ਕਿੰਨੇ ਸਟਾਫ ਦੀ ਪੇਮੈਂਟ ਹੈ ਐ।
ਇਸ-ਇਸ
ਏੱਕ ਏ ਏੱਕ ਸਟਾਫ ਦੀ ਐ ਕਿ ਦੋ ਦੀ ਐ ਕਿ ਤਿੰਨ ਦੀ ਐ।
ਇਸੀ ਲੀਏ ਨਾ ਫਿਰ ਕੈਂਦੇ ਆ ਕਿ ਥੋੜਾ ਨਾ ਪੁੱਛਾ ਤੇ ਫੇਰ ਵੀ ਵੇਖ ਨਾ ਫੜਿਐ ਤੇ ਓਥੋਂ ਈ ਗਿਆ ਨਾ ਜੋ ਦਮਾਗ ਨੂੰ ਬੋਲੇਐ। ਕਿ ਫੇਰ ਵੀ ਤਆਡੀ ਕੀ ਪ੍ਰੋਫਿਟ ਏਯਾ। ਤੁਆਡਾ ਕੀ ਇਨਕਮ ਐ। ਨਈ ਤੁਹੀਯੋ ਅੰਦਾਜ਼ਾ ਲਗਾ ਲੋ, ਤੁਹੀ ਹਿਸਾਬ ਲਗਾ ਲੋ। ਓ ਨਾ ਖੁਦ ਚਲੋ ਆਂਦਾ ਵਾ, ਪਤਾ ਵਾ।
ਹਾਂ, ਮੈਂ ਵੀ ਵਈ ਬੋਲਣ ਡਈ ਸੀ। ਕੈ ਰੀ ਆਂ ਕਿ ਏ ਏਦੀ ਆਪਣੀ ਨੀ ਆ ਓ ਖੁਦ ਚਲਾਂਦਾ ਵਾ ਲੇਕਿਨ ਓਨੇ ਝੂਠ ਬੋਲਿਆ ਕਿ ਏ ਸਭ ਸਾਡ ਪਰ ਓਨਾਂ ਨੇ ਘਰ ਦੇ ਮਤਲਬ ਸਮਾਨ ਵੇ ਕਿਓਂਕਿ ਮੇਨੰ ਲੱਗਣ ਡਿਆ ਸੀ ਕਿ ਲੋਕ ਏਨੀ ਵੱਡੀ ਗੱਡੀ ਦੇ ਮਾਲਕ ਏਐ। ਮਾਲਕਾਂ ਦੇ ਘਰ ਵਿੱਚ ਪੋ ਆ
ਬੋ ਜਾ ਨੀ ਲਗਾ। ਟੀਵੀ ਓਸ ਹਿਸਾਬ ਨਾਲ ਟੀਵੀ ਛੋਟੀ ਸੀ। ਹੈਨਾ ਘਰ 'ਚ ਵੀ ਸਮਾਨ ਕੋਈ ਬੋਹੋਤ ਵਧੀਆ ਨੀ ਸੀ। ਬੋਹੋ ਤ ਵਧੀਆ ਨਹੀਂ ਸੀ। ਅ ਰੂਮ ਵੀ ਮੈਂ ਝਾਤੀ ਮਾਰ ਕੇ ਵੇਖ ਲਿਆ ਹੀ ਰੂਮ 'ਚ ਵੀ ਕੁਛ ਬੋਹੋਤ ਜਾਦਾ ਖਾਸ ਸਮਾਨ ਨਈ ਸੀ। ਤੇ ਬਿਜਨਸ ਵਾਲਿਆਂ ਤੇ ਘਰ 'ਚ ਏ ਤੇ ਕਾਣੀ ਦੇ ਸਟਾਫ ਮੇਰੀ ਦੋ-ਢਾਈ ਲੱਖ ਰਪਏਆ ਵਾ ਮੈਂ ਤੇ ਕੇਆ ਨਾ ਇਨਾਂ ਦੇ ਆਸਰੇ ਤੇ ਕਰਨਾ ਹੀ ਨੀ ਚਾਹੀ ਚਾਈਦਾ ਵਾ, ਪਤਾ ਵਾ। ਕਰਾਂਦੀ ਆਂ।
ਨਈ ਓਦਾ ਤਾਂ ਕੈਨ ਡਿਆ ਸੀ ਕਿ ਅਗਰ ਓ ਓ ਜੜੀ ਜਗਾ 'ਚ ਓ ਆਫਿਸ ਕੈਨ ਡਿਆ ਵਾ ਓ ਜਗਾ 'ਚ ਅਗਰ ਓਦੀ ਆਫਿਸ ਐ ਤੇ ਏੱਕ ਬੰਦਾ ਮੇਰੇ ਕੋਲ ਹੈਗਾ ਵਾ। ਤੇ ਓ ਤੇ ਪਤਾ ਕਰ ਦੂਗਾ ਤੇ ਲੇਕਿਨ ਮੈਂ ਕਿਆ ਨਈ ਛੱਡ ਚੱਕ ਸਾਨੂੰ ਪਸੰਦ ਈ ਨੀ ਤੇ ਫੇਰ ਆਪਾਂ ਪਤਾ ਕਰਕੇ ਵੀ ਕੀ ਕਰਨਾ ਵਾ।
ਪਤਾ ਨੀ ਮੈਂ ਤੇ ਮੰਮੀ ਨੂੰ ਫੋਨ ਨੀ ਕੀਤਾ ਨਾ ਅੱਜ ਤੇ ਅ ਕੀਤਾ ਸੀ ਏੱਕ ਵਾਰੀ। ਤੇ ਮੈਂ ਥੋੜਾ ਬਿਜ਼ੀ ਸੀ ਤੇ ਮੈਂ ਜ਼ਾਆਦੀਆਂ ਗੱਲਾਂ ਨੀ ਕੀਤੀਆਂ ਤੇ ਮੈਂ ਪੁੱਛਣਾ ਸੀ ਕਿ ਫੋਨ ਕੀਤਾ ਕਿ ਨਈ ਕੀ ਕੀਤਾ ਤੈਨੂੰ ਦੱਸਿਆ ਨੀ ਉਸ ਦਿਨ ਦੇ ਬਾਦ ਮੈਂ ਤਨੂੰ ਦੱਸਣਾ ਭੁੱਲ ਗਈ ਸੀ ਨਾ। ਜਿਤਰ੍ਹਾਂ ਅਸੀ ਘਰ ਆਏ ਨਾ ਪੈਲਾਂ ਓ ਬੁੱਢੀ ਨੂੰ ਫੋਨ ਕੀਤਾ ਐ ਪਾਰਲਰ ਵਾਲੇ ਨੇ। ਬੋਲਦੀ ਕਿ ਤੁਸੀ ਪਹੁੰਚ ਗਏ ਘਰ ਮੈਂ ਕਿਹਾ ਹਾਂ ਪਹੁੰਚ ਗਏ ਹਾਂ ਤੇ ਤੁਸੀਂ ਕੀ ਸੋਚਿਆ ਕੀ ਤੁਹਾਨੂੰ ਪਸੰਦ ਹੈ ਮੈਂ ਕਿਹਾ ਹਾਂ ਅਸੀਂ ਸੋਚ ਲਿਆ ਅਸੀਂ ਨਹੀਂ ਆਾਂ ਲੇਕਿਨ ਅਸੀਂ ਅ ਜਿਹੇ ਆਪਣੇ ਮੂੰਹ ਤੋਂ ਨਹੀਂ ਦੱਸਣਾ ਤੁਰੰਤ ਮੈਂ ਕਿਹਾ ਹਾਂ ਸਾਨੂੰ ਪਸੰਦ ਹੈ ਸਾਨੂੰ ਕੋਈ ਦਿੱਕਤ ਨਹੀ ਆ ਫ ਕਹਿੰਦੀ ਅੱਛ ਠੀਕ ਹੈ ਜੇ ਇਹੋ ਜਿਹੀ ਗੱਲ ਆ ਤੇ ਫੇਿਰ ਤੇ ਇਹਨਾਂ ਨੂੰ ਸੰਦੇ ਰੁਕਾਉਣਾ ਪੈਣਾ ਵਾ ਤੇ ਠੀਕ ਆ ਸੰਡੇ ਨੂੰ ਸਵੇਰੇ ਹੀ ਵਿਖਾਣਾ ਪੈਣਾ ਵਾ ਸੰਡੇ ਨੂੰ ਨਾ ਰਾਤ ਮੁੰਡੇ ਨੇ ਚੱਲਿਆ ਜਾਣਾ ਵਾ ਤੇ ਮੈਂ ਕਿਹਾ ਠੀਕ ਹੈ ਦੱਸਦੇ ਆ ਤੇ ਫੇਰ ਹਜੇ ਮੈਂ ਫੋਨ ਰੱਖ ਕੇ ਕਿਚਨ ਤੱਕ ਜਾ ਹੀ ਰਹੀ ਸੀ ਉੱਧਰੋਂ ਬੁੱਲੂ ਨੇ ਫੋਨ ਕੀਤਾ ਗੁੱਲੂ ਫ਼ੋਨ ਕ ਫੇਿਰ ਉਹ ਵੀ ਵਿੱਚ ਪਹੁੰਚ ਗਏ ਮੈਂ ਤੇ ਨਾ ਮੇਰਾ ਹਸਬੈਂਡ ਆ ਗਿਆ ਸੀ ਇਸ ਲਈ ਮੈਨੂੰ ਜਾਣਾ ਪੈ ਗਿਆ ਨਹੀ ਤੇ ਮੈ ਰੁਕਣਾ ਹੀ ਤੁਹਾਡੇ ਲਈ ਮੈਂ ਕਿਆ ਨਹੀਂ-ਨਹੀਂ ਕੋਈ ਗੱਲ ਨੀ, ਬਾਰੀਸ਼, ਮੀਂਹ ਦਾ ਟਾਈਮ ਯਾਂ। ਇਸ ਲਈ ਤੁਸੀਂ ਚੱਲ ਗਏ ਅਸੀਂ ਮਾਇੰਡ ਨੀ ਕੀਤਾ ਕੋਈ ਗੱਲ ਨੀ ਫਿਰ ਬੋਲਦੀ ਕਿ ਅੱਛਾ ਤੁਹਾਨੂੰ ਕਿੱਦਾਂ ਦਾ ਲੱਗਿਆ, ਮੈਂ ਕਿਹਾ ਠੀਕ ਯਾ, ਸਾਨੂੰ ਠੀਕ ਲੱਗਿਆ। ਮ ਕਿਹਾ ਸਾਨੂੰ ਠੀਕ ਲੱਗਾ ਸਾਨੂੰ ਪਸਿੰਦ ਐ ਕਹਿੰਦੇ ਅੱਛਾ ਠੀਕ ਐ ਜੇ ਪਸਿੰਦ ਆ ਤੇ ਫ ਤੇੂ ਸੰਡੇ ਨੂੰ ਮਖਾਉਣਾ ਪੈਣਾ ਵਾ। ਵਿਖਾਵਾਂਗੇ ਨੀ, ਆ ਵਿਖਾਉਂਗੇ ਕਿਦਾ ਨੀ, ਫਿਰ ਵੀ ਸੰਡੇ ਨੂੰ ਵਿਖਾਉਣਾ ਪੈਣਾ ਵਾ ਇਕਦਮ। ਸੰਡੇ ਨੂੰ ਸਵੇਰੇ ਹੀ ਵਿਖਾਉਣਾ ਪੈਣਾ ਵਾ, ਅਸੀਂ ਕਿਹਾ, ਅਸੀਂ ਕਿਹਾ ਠੀਕ ਆ ਵੇ, ਅਸੀਂ ਡੈਡੀ ਨੀ ਵਾ। ਸਾਡੇ ਡੈਡੀ ਆਉਂਦੇ, ਮੈਂ ਗੱਲ ਕਰਕੇ ਦੱਸਦੀ ਆਂ, ਕਹਿੰਦੀ ਠੀਕ ਆ। ਫਿਰ ਫੋਨ ਰੱਖਤਾ, ਫੋਨ ਨੀ ਕੀਤਾ ਡਿਸਕਸ ਕਰ ਲਿਆ ਸੀ ਏ ਹੁਣੀ ਬੋਲਦੇ ਕਹੀ ਇਸ ਪਰ ਆਪਣੇ ਮੂੰਹ ਤੋਂ ਜਵਾਬ ਨਹੀਂ ਦੇਣਾ ਹਨਾ, ਤੇ ਫਿਰ ਥੋੜ੍ਹੀ ਦੇਰ'ਚ ਉਹਨਾਂ ਨੇ ਫੋਨ ਕਰਕੇ ਬੋਲਤਾ, ਇਹਨਾਂ ਨੇ ਸੋਚਿਆ ਕਿ ਐਸ ਵਾਰੀ ਉਹਣੀ ਆਪੇ ਦੇ ਦੂਗੇ। ਥੋੜ੍ਹੀ ਦੇਰ ਚ ਫੋਨ ਕਰਕੇ ਉਣੇ ਨ ਆਣਦੇ, ਕਿ ਉਹਦੀ ਮੰਮੀ ਨੇ ਨਾ, ਤਾਈ ਨਾਲ ਗੱਲ ਕਰ ਲਈ ਆ। ਤੇ ਉਹ ਕਹਿੰਦੇ ਆ, ਕਿ ਠੀਕ ਹੈ ਸਾਨੂੰ ਕੋਈ ਦਿੱਕਤ ਨੀ ਆ। ਤੇ ਮੈਂ ਫੇਰ ਬੋਲਿਆ, ਉਹਨੂੰ, ਉਹਨੂੰ ਵੀ ਫੋਨ ਚ ਬੋਲਿਆ। ਕਿ ਤਾਈ ਨਾਲ ਗੱਲ ਕਰਲੀ, ਤੁਰੰਤ-ਤੁਰੰਤ ਹਜੇ ਤਾਂ ਅਸੀਂ ਵੜੇ ਹੀ ਆਂ, ਤੇ ਤੁਹਾਡੀੇ ਹੀ ਤਾਈ ਨਾਲ ਗੱਲ ਹੋ ਗਈ ਤੇ, ਤਾਂਈ ਨਾਲ ਗੱਲ ਹੋਈ ਕਿਸ ਤਰ੍ਹਾਂ। ਫੇ ਕਹਿੰਦੇ ਨਹੀਂ ਤਾਈ ਤੇ ਸਾਹਮਣੇ ਸਾਹਮਣੇ ਤੂੰ ਬੋਲਿਆ ਨੀ ਸਾਹਮਣੇ ਕਰੋਂ ਕੋਈ ਸਾਨੂੰ ਵੇਖ ਰਿਹਾ ਵਾ। ਬੈਠੇ ਹੋਏ ਆ, ਕਹਿੰਦੇ ਸਾਹਮਣੇ ਵਾਲਾ ਈ ਘਰ ਉਹਨਾ ਦਾ ਸੀ। ਇਸਤਰਾ ਇਤਰਾ, ਤੇ ਫਿਰ ਮੈ ਕਿਹਾ ਠੀਕ ਐ ਤੇ ਸਰਕਾਰੀ ਚ ਅਹੀ ਫੇਰ ਸੋਚਿਆ ਸੀ ਅ ਅ ਉਹ ਘਰ ਚ ਰੇਦਾ ਵਾ ਪ੍ਰਾ ਤੇ ਬੋਲ ਦਿੰਦੇ ਆ ੳਰੇ ਫੋਨ ਕਰਕੇ ਨਹੀਂ ਸੀ ਤੇ। ਤੇ ਫੋਨ ਕੀਤਾ ਨਾ, ਉਹਨੇ ਚੁੱਕਿਆ ਹੀ ਨਹੀਂ, ਪੂਰੀ ਦੁਪਹਿਰ ਅਹੀ ਫੋਨ ਕੀਤਾ ਸੋਚ ਲ ਪੂਰੀ ਦੁਪਹਿਰ ਕੇ ਉਹਨੇ ਵਿੱਚ- ਵਿਚ ਕੀਤਾ, ਨਹੀਂ ਚੁੱਕਿਆ ਅਹੀ ਸਮਝ ਗਿਆ। ਕਿ ਉਹਨਾਂ ਨੇ ਮਨਾ ਕਰਤਾ ਹੋਣਾ ਵਾ, ਤੇ ਗੁੱਲੂ ਸੋਚਣ ਸੋਚ ਰਹੀ ਹੋਣੀ ਆ। ਕਿ ਹੁਣ ਮੈਂ ਕੀ ਜਵਾਬ ਦਵਾਂ।
ਨਈ ਉਹਨੇ ਮੈਨੂੰ ਤਾਂ ਦੁਪਹਿਰੇ ਫੋਨ ਕੀਤਾ ਸੀ ਫੇਰ ਕਿ ਤੁਸੀਂ ਮੰਮੀ ਹੁਣੀ ਤੁਹਾਡੀ ਮੰਮੀ ਹੁਣੀ ਫੋਨ ਕਰ ਰਹੇ ਸੀ ਏ, ਤੇ ਮੈਂ ਚੁੱਕ ਨੀ ਪਾਈ ਮੈਂ ਰੱਖ ਕ- ਕਿਚਨ ਚ ਚੱਲ ਗਈ ਸੀ। ਪਤਾ ਨੀ ਕੁੱਝ ਬੋਲਿਆ ਉਹਨੇ ਤੇ ਮੈਂ ਕਿਹਾ ਠੀਕ ਹੈ ਹੁਣ ਹੀ ਨਾ ਕਿਤੇ ਗਏ ਆ ਆਊ ਕੇ ਤੇ ਗਲ ਕਰ ਲ- ਤੇ ਕਹਿੰਦੀ ਠੀਕ ਹੈ।
ਨਹੀਂ ਉਹਨੇ ਉਹਦੇ ਨੰਬਰ ਚ ਫੋਨ ਹੀ ਨ ਨਹੀਂ ਕੀਤਾ ਤੇ ਅਸੀਂ ਫੇਿਰ ਸੋਚ ਲਿਆ ਸੀ ਜਦੋਂ ਇਹ ਸਾਨੂੰ ਫੋਨ ਨੀ ਕਰਹੀ ਵੇਖਿਆ ਤਾਂ ਅਸੀਂ ਵੀ ਨੀ ਕਰਨਾ। ਤੈਨੂੰ ਜਦੋਂ ਉਹ ਫੋਨ ਤੇ ਫੋਨ ਕਰ ਰਹੇ ਤੇ ਤੂੰ ਦੂਸਰੇ ਨੰਬਰ ਤੇ ਕਿਉ ਫੋਨ ਕੀਤਾ?
ਹਾਂ, ਵਈ ਤੇ।
ਜੇ ਤੂੰ ਇਹ ਬੋਲ ਰਹੀ ਆਂ ਫੋਨ ਕਰਕੇ, ਕਿ ਤੁਹਾਡੀ ਮੰਮੀ ਹੁਣੀ ਫੋਨ ਕਰ ਰਹੇ ਸੀ। ਤੇ ਤੂੰ ਮੰਮੀ ਵਾਲੀ ਫੋਨ ਕਰ ਰੇਹਾ ਸੀ ਤੇ ਤੂੰ ਮੰਮੀ ਦਾ ਫੋਨ ਚ ਫੋਨ ਕਰਨਾ। ਤੂੰ ਦੂਸਰੇ ਦੇ ਫੋਨ ਚ ਫੋਨ ਕਿਉਂ ਕਰ ਰਹੀ ਆ।
ਪਰ ਮੈਂ ਬੋਲਤਾ, ਮੈਂ ਕੁੱਛ ਵੀ ਬੋਲੀ।
ਫਰੋਡ ਬੰਦੇ ਆ ਇਹਨਾਂ ਦੇ ਬਜਾਏ ਤੇ ਨਹੀਂ ਜਾਣਾ ਚਾਹੀਦਾ ਇਕਦਮ- ਹੁਣ 'ਚ ਸਹੀ 'ਚ ਇਨਸਾਨ ਸੋਚ ਲੇ ਬਈ ਕੋਈ ਗਰੀਬ ਬੰਦਾ ਵੀ ਚੱਲ ਕਰ ਲੈਂਦੇ ਆ ਕੋਈ ਦਿੱਕਤ ਨੀ ਏ ਤੇ ਫਰ ਤੇ ਫਰੋਡ ਹੋ ਹੀ ਜਾਣਾ ਨਾ ਬੰਦੇ ਦੇ ਨਾਲ।
ਹਾਂ
ਹਾਂ ਇਸ ਲਈ ਨਾ ਉਹ ਦੱਸ ਨਹੀਂ ਪਾਇਆ ਕਿ ਮੇਰੀ ਇਨਕਮ ਕਿੰਨੀ ਆ। ਕੀ ਦੱਸੇ, ਮਾਲਕ ਹੁੰਦਾ ਤੇ ਇਨਕਮ ਦੱਸਦਾ ਆਪਣੀ। ਇਸ ਲਈ ਦਸ ਤਾਂ, ਸਟਾਫ ਵਿੱਚ ਦੋ ਢਾਈ ਲੱਖ ਰੁਪਈਆ ਵਾ। ਸਟਾਫ ਮੈਂ ਤੇਰੀ ਆ ਤੇ ਤਿੰਨ ਤੇਰੀ ਇਨਕਮ ਕੀ ਆ ਪੁੱਛਣਾ ਈ- ਤੇਰੀ ਇਨਕਮ ਪੁੱਛਣ ਡਏ ਤੇ ਸਟਾਫ ਦੀ ਦੱਸਣ ਡਏ ਹੋਰ ਕਹਿੰਦਾ ਤੁਸੀਂ ਅੰਦਾਜ਼ਾ ਲਗਾ ਲੋ। ਤੇਰੀ ਇਨਕਮ 'ਚ ਤੈਨੂੰ ਕਿੰਨਾ ਪ੍ਰੋਫਿਟ ਹੋਣ ਡਿਆ ਅਸੀਂ ਕਿੱਦਾਂ ਅੰਦਾਜ਼ਾ ਲਗਾਈਏ। ਉਹ ਤੇ ਕੀਤਾ ਨੀ ਨਾ ਜੇ ਕਰਦੇ ਤੇ ਫਿਰ ਚੰਗੀ ਤਰ੍ਹਾਂ ਫਿਰ ਬੇਸਤੀ ਵੀ ਕਰ ਦੇਣੀ ਸੀ। ਜੇ ਜਿਆਦਾ ਬੋਲਦੇ ਤੇ, ਇਹ ਸਟਾਫ ਦੀ ਪੇਮੈਂਟ ਥੋੜੀ ਆ ਇਹ ਪੁ ਪੁੱਛ ਰਹੇ ਆ ਅਸੀ ਤੇਰੀ ਇਨਕਮ ਪੁੱਛਾ ਦੇ ਆ। ਤੂੰ ਸਟਾਫ ਦੀ ਦੱਸ ਰਿਹਾ ਵਾ ਫੇਰ ਤੈਨੂੰ ਸਟਾਫ ਦੀ ਪੇਮੈਂਟ ਮਿਲਦੀ ਹੋਣੀ ਆ।
ਹਾਂ, ਇਹ ਇਹਨਾਂ ਦੇ ਜਿਹੜੇ ਸੁਪਰਵਾਈਜਰ ਸਾਬ ਆ ਉਹ ਹਣੇ ਵੀ ਤੇ ਦੋ-ਦੋ, ਤਿੰਨ-ਤਿੰਨ, ਟਾਈ-ਟਾਈ ਲਖੀ ਪੇਮੈਂਟ ਕਰਦੇ ਹੋਣੇ।
ਹੂੰ, ਤੇ ਸੋ-ਸੋ ਕਿੰਨੀ ਵੱਡੀਆਂ ਕੰਪਨੀਆਂ ਵਾ ਤਦ ਉਹ ਇੰਨੇ ਦੀ ਕਰਦੇ ਆ।
ਹਾਂ
ਤੇ ਉਹ ਪ੍ਰਾਈਵੇਟ ਕੰਮ ਆ ਪ੍ਰਾਈਵੇਟ ਕੰਮ ਵਾਲਾ ਦੋ ਢਾਈ ਲੱਖ ਰੁਪਇਆ ਕਰ ਸਕਦਾ ਵਾ।
ਤੂੰ ਤਾਂ ਕਹਿਣ ਡਈ ਸੀ ਕਿ ਇੰਨੀ ਵੱਡੀ ਕਰੇਨ ਥੋੜੀ ਨਾ ਹੋਣੀ ਆ। ਕਿ ਇੰਨੇ-ਇੰਨੇ ਪੈਸੇ ਮਿਲ ਜਾਣ ਡਏ ਹੋਣੇ ਆ ਮੈਂ ਕਿਹਾ ਨਹੀਂ ਉਹ ਤੇ ਕਹਿੰਦਾ ਮੇਰੀ ਵੱਡੀ ਵਾਲੀ ਆ ਉਹਦੀ ਕੰਪਣੀਆਂ-ਕੁੰਪਣੀਆਂ 'ਚ ਜਾਂਦੀ ਆ।
ਇਹਨੂੰ ਤਾਂ ਉਹਨੇ ਨੌਲੇਜ-ਨੂੰਲੇਜ ਨਹੀਂ ਆ ਨਾ ਇਹ ਸਭ ਦੀ ਅਰੇ ਉਹ ਖੁਦ ਹੀ ਚਲਾਦਾ ਵਾ। ਦਾਦੀ ਨਾ ਕਹਿੰਦੇ ਉਹਨੂੰ ਟਾਈਮ ਨੀ ਆ। ਉਹ ਗਿਆ ਹੋਇਆ ਬਾਹਰ ਉਹ ਨਾ ਗੱਡੀ ਦੇ ਨਾਲੇ ਜਾਂਦਾ ਤਜ ਨਾ ਮੈਂ ਤੇ ਫੋਨ ਤੇ ਵੀ ਕਿਹਾ ਕਿ ਜਦੋਂ ਖੁਦ ਦਾ ਬਿਜਨਸ ਆ, ਤੇ ਉਹ ਕਿਉਂ ਚੱਲਦਾ ਨਾਲ। ਉਹ ਤੇ ਡਰਾਈਵਰ ਨੂੰ ਮੈਂ ਤੇ ਉਹਨੂੰ ਪਾਰਲਰ ਵਾਲੀ ਨੂੰ ਵੀ ਕਿਹਾ ਸੀ ਫੋਨ ਤੇ। ਕਿ ਜਦੋਂ ਤੂੰ ਕਹਿ ਰਹੀ ਆ ਕਿ ਖੁਦ ਦਾ ਬਿਜਨਸ ਆ- ਤੇ, ਉਹ ਤੇੇ ਸਮਝਾ ਕੇ ਬੁਝਾ ਕੇ ਕੰਮ ਦੱਸ ਕੇ ਆਜੂਗਾ ਨਾ ਘਰ। ਉਹ ਥੋੜ੍ਹੀ ਨਾਲ-ਨਾਲ ਦਿਨ ਭਰ ਟਹਿਲੂਗਾ। ਜਾਂ ਫੇਰ ਝੇਲੂ ਅ ਜਿਹੜੇ ਜਿੰਨਾ ਕੋ ਕੰਮ ਨੀ ਆ ਖੁਦਾ ਉਹ ਝੇਲਦੇ ਆ ਦਿਨ ਪਰ। ਬਚਾਰੇ ਗਰਮੀ 'ਚ, ਬਰਸਾਤਾਂ 'ਚ, ਲੂ 'ਚ, ਧੁੱਪ 'ਚ ਉਹਨਾਂ ਨੂੰ ਕੰਮ ਕਰਨਾ ਪੈਂਦਾ। ਮਾਲਕ ਦੱਸ ਕੇ ਮਾਲਕ ਤੇ ਦੱਸ ਕੇ ਆਪਣੇ ਘਰ 'ਚ ਏਸੀ ਚ ਰਹਿੰਦੇ ਮਜ਼ੇ ਨਾ।
ਉਹ ਮਾਲਕ ਵੇਖ ਕੇ ਸਕਲੋ ਮਾਲਕ ਲੱਗਣੀ ਹੀ ਨੀ ਡਏ ਗੇ।
ਹਾਂ-ਹਾਂ ਮਾਲਕ ਥੋੜ੍ਹੀ ਦਿਨ ਪਰ ਨਾਲੇ ਖੱਜਲ ਖਰਾਬ ਹੁੰਦੇ ਆ ਕਿ ਨਹੀਂ ਮੇਰੀ ਗੱਡੀ ਆ ਤਾਂ ਮੈਂ ਉਹ ਵੀ ਨਾਲੇ ਰਹਿਣਾ। ਅਸੀਂ ਕਿ ਮਾਲਕ ਨਹੀਂ ਵੇਖੇ ਮਾਲਕ।
ਘਰ ਤੇ ਅੱਜਕੱਲ ਹਰ ਕੋਈ ਬਣਾ ਹੀ ਲੈਂਦਾ ਵਾ ਹੋਰ ਸਭ ਇਹੋ ਜਿਹੇ ਹੀ ਘਰ ਬਣਾਉਣ ਡਏ ਆ।
ਹੁਣ ਸਾਨੂੰ ਉਹਦੀ ਮਾਂ ਵੀ ਜ਼ਿਆਦਾ ਸੋਚ ਕੇ ਬੋਲ ਦੀ ਹੋਣੀ ਕਿ ਮੈਂ ਤਰ੍ਹਾਂ ਬੋਲੂਗੀ ਨਾ ਤੇ ਮੇਰੇ ਮੁੰਡਿਆਂ ਤਾਂ ਜਿਆਦਾ ਇਹ ਹੋਊਗਾ ਨਾਮ। ਕਿ ਮੇਰੇ ਮੁੰਡਿਆਂ ਨੇ ਕੀਤਾ ਵਾ, ਹੁਣ ਘਰ ਭਾਵੇਂ ਪਿਓ ਨੇ ਬਣਾਇਆ ਹੋਵੇ ਜਾਂ ਦਾਦੇ ਨੇ ਬਣਾਇਆ ਹੋਵੇ।
ਹਾਂ-ਹਾਂ ਯਾ ਤੇ ਇਹਨਾਂ ਨੂੰ ਨੂੰ ਹਿੱਸਾ ਮਿਲਿਆ ਹੋਊਗਾ। ਸਭ ਤਾਂ ਇੰਨੇ ਆ ਸਿਆਂਣੇ ਆ ਉੱਥੇ।
ਬਹੁਤ ਮਤਲਬ ਠੀਕ ਸੀ ਪਰ ਬਹੁਤ ਜ਼ਿਆਦਾ ਖ਼ਾਸ ਵੀ ਨਹੀਂ ਸੀ। ਛੋਟਾ ਸੀ ਘਰ। ਕਿੰਨਾ ਬਾਂਜਰੀ ਸੀ ਨਾ। ਕਿ ਮੈਂ ਬਹੁਤ ਸਾਫ਼ ਸਫ਼ਾਈ ਵਾਲੀ ਆ ਮੈਨੂੰ ਗੰਦਗੀ ਇੱਕਦਮ ਪਸੰਨ ਨਹੀਂ ਆਈ ਕੀ ਆ ਹਾਂ ਇਸ ਲਈ ਨਾ ਮੈਂ ਤਾਂ ਮੰਮੀ ਨੇ ਗੇ ਕਹਿ ਕੇ ਇਨਸਾਨ ਨੂੰ ਇਹ ਸਭ ਜ਼ਰੂਰ ਚੈੱਕ ਕਰਨਾ ਚਾਹੀਦਾ ਮੈਂ ਕਿਚਨ ਵੀ ਲੀ ਸੀ ਕਿਚਨ ਦੇ ਉੱਥੇ ਜਿੱਥੇ ਉਹਨੇੈ ਗੈਸ ਦੇ ਪਿੱਛੇ ਤਵਾ ਰੱਖਿਆ ਸੀ ਔਰ ਗੈਸ ਦੇ ਬਗਲ ਚ ਡੋਸੇ ਵਾਲਾ ਤਵਾ ਪਿਆ ਸੀ। ਉਹ ਸਲਫ ਇੰਨੀ ਗੰਦੀ ਇੰਨੀ ਗੰਦੀ ਨਾ ਪੁੱਛ ਇਦਾਂ ਲੱਗ ਰਿਹਾ ਹੀ ਨਾ ਲੱਗਦਾ ਕਦੀ ਉਹ ਬੁੱਢੀ ਨੇ ਉੱਥੋਂ ਗੈਸ ਚੁੱਕ ਕੇ ਕਦੀ ਸਿਲਫ ਨੀ ਪੋਚੀ ਹੋਣੀ ਇੱਕ ਵਾਰੀ
ਤੇ ਉਹਦੇ ਕੋਲ ਕੰਮ ਹੁੰਦਾ ਕਿੱਥੋਂ ਕਹਿੰਦੀ ਮੈਂ ਸਵੇਰੇ ਉੱਠ ਕੇ ਪੰਜ ਵਜੇ ਗੁਰਦੁਆਰੇ ਚੱਲ ਜਾਂਦੀ ਹਾਂ ਉੱਥੇ ਜਾ ਕੇ ਮੈਂ ਪੂਰੀ ਸੇਵਾ ਕਰਦੀ ਹਾਂ ਏਸੀ ਚਾਲੂ ਕਰਨੀ ਫਿਰ ਲਗ ਤਾਂ ਹੋਰ ਵੀ ਜੋ ਜੋ ਕੰਮ ਹੋਣੇ ਗੁਰਦੁਆਰੇ ਦੇ ਉਹ ਸਭ ਕਰਦੀ ਆ ਉਹ ਫਿਰ ਫਿਰ ਘਰ ਆਉਂਦੀ ਹੋਣੀ ਫਿਰ ਚਾਹ ਨਾਸ਼ ਤਾਂ ਬਣਾਉਂਦੇ ਹੋਣੀ ਆ।
ਤੇ ਤੂੰ ਉੱਥੇ ਦੀ ਸਫਾਈਆਂ ਕਰਦੀ ਤਾਹੀਓ ਤੂੰ ਇੱਥੇ ਦੀ ਸਫ਼ਾਈ ਛੱਡਤੀ ਚੱਲ ਛੱਡਤੀ। ਤੇ ਤੂੰ ਇਨਾ ਭਾਸ਼ਣ ਦੇ ਰਹੀ ਕਿ ਦੂਸਰਿਆਂ ਨੂੰ। ਮੈਨੂੰ ਮੈਂ ਸਫਾਈ 'ਚ ਬਹੁਤ ਪਸੰਦ ਕਰਦੀ ਹਾਂ ਮੈਂ ਸਫ਼ਾਈ ਤੋਂ ਬਿਨਾਂ ਰਹਿੰਦੀ ਨਹੀਂ ਹਾਂ ਮੈਂ ਆਪਣਾ ਘਰ ਨਹੀਂ। ਤੋ ਟਾਇਲਸਾਂ ਚ ਪੋਚਾ ਮਾਰ ਦੇਣ ਸੈਲਫ ਮਾਰ ਦੇ ਰਹੀ ਤੇ ਤੈਨੂੰ ਲੱਗਣ ਮੈਂ ਬਹੁਤ ਸਫ਼ਾਈ ਵਾਲੀ।
ਉਹ ਵੀ ਤੋ ਮੁੰਡੇ ਹੀ ਕਰ ਦਿੰਦੇ ਹੋਣੇ ਆ ਦੋ ਦੋ ਤੇ ਮੁੰਡੇ ਆ।
ਇਹਨਾਂ ਦਾ ਝੂਠ ਤੇ ਤਰ੍ਹਾਂ ਫੜਾ ਗਿਆ ਸੀ ਅੱਛਾ ਅੱਛਾ ਹਾਂ ਇੱਕ ਮਿੰਟ ਹਾਂ।